ਹੈਲੋ
ਸਤਿ੍ਰ ਅਕਾਲ
ਸ ਸ਼੍ਰੀ ਸਤੀ ਅਕਾਲ ਜ ਸਤਿ ਸ੍ਰੀ ਅਕਾਲ
ਹਾਂਜੀ ਵਧੀਆ ਜੀ ਕਿਰਪਾ ਸਭ ਵਧੀਆ ਠੀਕ
ਅੱਛਾ ਅੱਛਾ ਹੋਰ ਘਰ ਸਬ ਠੀਕ ਠਾਕ
ਹਾਂ ਸਭ ਠੀਕ ਤੁਸੀਂ ਸੁਣਾਓ ਕੀ ਕਰਦੇ ਪਓਨੂੰ
ਬਸ ਕੰਮ ਛੱਡ ਕੇ ਤੇ ਮੈਂ ਕਿਹਾ ਚਲੋ ਧਿਆਨ ਆ ਗਿਆ ਕੰਮ ਕਰਦੇ ਵੀੇ ਫੁਲਕੇ ਬਣਾਉਦੇ ਫੁਲਕੇ ਬਣਾਏ ਦਾਲ ਦੋਲ ਬਣਾਏ ਤੇ ਚੋਲ ਬਣਾਏ ਤੇ ਫੇਰ ਮੈਂ ਸੋਚਿਆ ਵੀ ਚਲੋ ਫੋਨ ਪਹਿਲੇ ਕਰਾਂ ਫਿਰ ਭੁੱਲ ਜਾਣ ਬਦੀ ਨੇ ਫੇਿਰ ਮਸ਼ੀਨ ਰੱਖ ਲਈ ਨਾ ਥੋੜੇ ਕੱਪ ਕੱਪੜੇ ਕੁਪੜਿਆਂ ਦਾ ਕੰਮ ਹੈਗਾ ਮੇਰਾ ਉਹ ਲੋਕੀ ਦੇ ਜਾਂਦੇ ਸੂਟ ਹਾਂਜੀ ਹਾਂਜੀ ਟੇਕ ਦਾ, ਉਹ ਫੇਿਰ ਕਟਿੰਗ ਕਰਨੀ ਹੋਵੇ ਤੇ ਪੂਰਾ ਦਿਨ ਇਸੇ ਤਰ੍ਹਾਂ ਨਿਕਲ ਜਾਂਦੀ ਬਸ ਕਟਿੰਗ ਵਿਚ ਹੀ। ਤੇ, ਫੇਿਰ ਬਾਅਦ ਵਿੱਚ ਫੇਿਰ ਗੱਲ ਉਹ ਵੀ ਨੀ ਹੁੰਦੀ ਕਿਸੇ ਨਾਲ ਫੇਿਰ ਮਸ਼ੀਨ ਰੱਖੋ ਤੇ ਤੁਹਾਨੂੰਤਾ ਫੇਿਰ ਹੱਥ ਵੈਸੇ ਨੀ ਵੇਲਾ ਹੋ ਜਾਂਦਾ। ਉਹਦੇ ਕਰਕੇ, ਹਾਂ। ਉਹ ਫੇਰ ਮੁਸ਼ਕਿਲ ਜਿਹੀ ਬਣ ਜਾਂਦੀ ਹੈ, ਫੇਰ ਰੋਟੀ- ਰੂਟੀ ਬਣਾਉਣੀ ਹੋਈ। ਉਹ ਬੱਚਾ ਸੰਭਾਲਦੀ ਏਫਿਰ ਵੋਟੀ। ਹਾਂ ਉਹ ਫੇਿਰ ਉਹਨੇ ਬ ਬੱਚਾ ਸੰਭਾਲਣਾ ਹੁੰਦਾ, ਫਿਰ ਕੰਮ ਵੀ ਆਪਣਾ ਸਾਰਾ ਹੁੰਦਾ। ਮੁਸ਼ਕਿਲ ਜਿਹੀ ਹੋ, ਜਾਂਦੀ ਅਗ ਅੱਗੇ ਸਾਰੇ ਮੈਨੂੰ ਕਹਿੰਦੇ ਫੋਨ ਨੀ ਕਰਦੇ ਤੁਸੀਂ ਫੋਨ ਹੀ ਨੀ ਕਰਦੇ ਪਤਾ ਨੀ ਕਿਦਾ
ਹਾਂਜੀ-ਹਾਂਜੀ, ਚਲੋ ਇਹ ਵਧੀਆ ਕੀਤਾ ਤੁਸੀਂ ਬੁਟੀਕ ਦਾ ਕੰਮ ਕਰ। ਕਰ ਲਿਆ ਕਿਉਂਕਿ ਸੂਟ ਸਵਾਣੇ ਹੀ ਨੇ ਤੇ ਸਵਾਣੇ ਵੀ ਨੇ ਜਿੰਨੇ
ਹਾਂ, ਮੈਂ ਵੇਚਦੀ ਵੀ ਹੈਗੀ ਆ ਨਾ ਕੱਪੜਾ ਫੇਿਰ ਨਾਲ- ਨਾਲ ਫੇਿਰ ਉਹੀ ਉਹ ਮੈਨੂੰ ਦੇ ਦੇਨਦੇ ਹੈਨਾ ਫਿਰ ਤਾਂ ਮੈਨੂੰ ਜਿਆਦਾ ਕੰਮ ਹੋ ਜਾਂਦਾ। ਹਾਂ, ਮੈਂ ਥੋੜਾ ਜਿ ਕੁ ਪਾਇਆ ਸੀ। ਕੱਪੜਿਆਂ ਦਾ ਕੰਮ। ਬੜੀ ਦੇਰ ਹੋ ਗਈ ਵੈਸੇ ਤੇ, ਪਰ ਥੋੜਾ-ਥੋੜਾ-ਥੋੜਾ ਲਿਆ ਨੀ ਉਹ ਨਾਲ-ਨਾਲ ਹੀ ਫੇਰ ਉਹ ਮੈਨੂੰ ਹੀ ਦੇ ਜਾਂਦੇ ਨੇ ਬਣਾਉਣ ਵਾਸਤੇ ਫਿਰ ਥੋੜਾ ਵਹੁੋਟੀ ਕਰ ਲੈਂਦੀ ਹੈ। ਥੋੜਾ ਆਪ ਕਰ ਲਈਦਾ। ਬਸ ਇਸੇ ਤਰ੍ਹਾਂ ਫਿਰ ਟੈਮ ਨਿਕਲ ਜਾਂਦਾ ਪਤਾ ਨੀ ਚੱਲਦਾ ਫੇਰ ਕਿਸੇ ਨਾਲ ਗੱਲ ਕਰਨੀ ਹੋਏ ਭੈਣ-ਭਰਾ ਨਾਲ ਕਿਸੇ ਨਾਲ, ਉਹ ਫਿਰ ਥੋੜਾ ਉਹ ਵੀ ਨਰਾਜ ਹੋ ਜਾਂਦੇ ਨੇ ਬਾਈ ਜੀ ਤੁਸੀਂ ਫੋਨ ਨੀ ਕਰਦੇ ਜੀ ਯੇਹ- ਵੋਹ ਬਸ ਫਿਰ ਹੂੰ ਇਸੇ ਤਰਹਾਂ ਦੀ
ਹਾਂ ਚਲੋ, ਇਹ ਚੰਗੀ ਗੱਲ ਹੈ ਤੁਹਾਡਾ ਕੰਮ ਚੱਲਦਾ ਪਿਆ, ਵਧੀਆ ਬਣਾ ਕੇ ਦਿੰਦੇ ਨਾ ਸੂਟ ਤੁਸੀਂ
ਹਾਂ-ਹਾਂ ਬਹੁਤ ਵਧਆ ਵਧੀਆ, ਇੰਨੇ ਵਧੀਆ ਕਿ ਇੱਕ ਵਾਰੀ ਕੋਈ ਪਾ ਲੈ ਤੇ ਫਿਰ ਦੁਬਾਰਾ ਆਉਂਦੇ ਨੇ ਜੀ ਅਸੀਂ ਤੁਹਾਡੇ ਕੋਲ ਉਹਨਾਂ ਕੌਲੋ ਸਵਾਣੇ, ਸਾਨੂੰ ਸਹੀ ਆਏ ਹੂੰ
ਤੁਹਾਡਾ, ਅਗਰ ਕਿਸੇ ਨੂੰ ਅਗਲੇ ਨੂੰ ਕੰਮ ਵਧੀਆ ਕਰਕੇ ਦਿਓਗੇ ਤਾਂਹੀ ਔ
ਫੇਰ ਦਿਲ ਲਾ ਕੇ ਕਰੀ ਦਾ ਨਾਂ ਕੰਮ ਫੇਰ ਫਾਹੇ ਨੀ ਨਾ ਲੋਕੀ ਤਾਂ ਫਾਹੀ ਫੜਦੇ ਇਨੇ ਨਾ ਮੋਟੇ ਤਰੋਪੇ ਲਾ ਕੇ ਦੇ ਦਿੰਦੇ ਨੇ ਫਿਰ ਤਰਪਾਈਆਂ ਵੀ ਨੀ ਕਰਦੇ ਸੀਨਾ ਕਰਾਂਦੇ ਨੇ ਫਿਰ ਅਸੀਂ ਤਰਪਾਈਆਂ ਦਾ ਵੀ ਬਜ਼ਾਰੋਂ ਕਰਾਈ ਦੀਆਂ ਨੇ ਫਿਰ ਪੈਸੇ ਦੇ ਕੇ ਤਰਪਾਈਆਂ ਤਾਂ ਸਾਡਾ ਕੰਮ ਬਾਜ਼ਾਰੀ
ਮੈਂ ਉਹੀ ਗੱਲ ਕਰ ਰਿਹਾ ਕਿ ਅਗਰ ਦੁਨੀਆਂ ਪੈਸੇ ਦੇਣ ਨੂੰ ਤਿਆਰ ਏ ਜਿੰਨੇ ਮਰਜ਼ੀ ਪੈਸੇ ਲੈ ਲਓ ਪਰ ਕੰਮ ਵਧੀਆ
ਕੰਮ ਵਧੀਆ ਕਰਕੇ ਦਿਓ ਕੀ ਦੁਬਾਰਾ ਗਾਹਕ ਆਏ ਤੇ ਸਹੀ ਨਾ ਕਸਟਮਰ ਆਏਗਾ ਕਿਸ ਤਰ੍ਹਾਂ ਅਗਰ ਅਸੀਂ ਕੰਮ ਘਟੀਆ ਕਰਾਂਗੇ ਅਗਲੇ ਕਿਹੇਗਾ ਬਾਈ ਇਹਨਾਂ ਨੇ ਤੇ ਸਾਡੇ ਸੂਟ ਦਾ ਨਾ ਬ ਉਹ ਫੇਰ ਉੱਪਰ ਜਿਹੜੀ ਲੱਗਦੀ ਐ ਲਾਗਤ ਲੈਸਾਂ ਲਗਾਣੀ ਸਟੋਨ ਲਗਾਣੇ ਗਲੇ ਗੁਲੇ ਤੇ ਤੇ ਉਹ ਬੜਾ ਔਖਾ ਜਿਹਾ ਕੰਮ ਨੇ ਉਹਦੇ ਤੇ ਬਹੁਤ ਟਾਈਮ ਲੱਗਦਾ ਪਰ ਕਸਟਮਰ ਖੁਸ਼ ਹੋ ਜਾਂਦਾ ਫਿਰ ਹੱਸ ਕੇ ਪੈਸੇ ਦੇ ਜਾਂਦਾ ਪੰਜ ਸੌ ਮੰਗ ਗੋ ਅੱਠ ਸੌ ਮੰਗੋ। ਉਹ ਹਿਸਾਬ ਨਾਲ
ਕਿੰਨੇ ਕੁ ਕਿੰਨੇ ਕੁ ਆਪਣੇ ਬੰਦੇ ਤੇ ਮਸ਼ੀਨਾਂ ਦੇ ਨਾਲ ਜਿਹੜੇ ਸੀਂਦੇ ਨੇ ਤੁਹਾਡੇ।
ਉਹਦੇ ਮੇਰੇ ਖਿਆਲ ਵਿੱਚ ਅ ਹੋਣਗੇ ਤਿੰਨ ਚਾਰ ਹਾਂ ਹੋਣਗੇ ਚਾਰ ਇੱਕ ਹੀ ਹਾਂ ਚਾਰ ਨੇ ਬਾਹਰ ਹੈ ਨਾ ਹਾਂ ਕਟਿੰਗ ਮੈਂ ਕਰਨੀ ਆ। ਬਸ ਸਵਾਈ ਉਹ ਲਾਂਦੇ ਤੇ ਸਾਰਿਆਂ ਨੂੰ ਫੇਰ ਜਿੰਨੇ ਜਿਸ ਹਿਸਾਬ ਨਾਲ ਲਾਂਦਾ ਕੱਪੜਾ ਉਸ ਹਿਸਾਬ ਵਿੱਚ ਉਹਨਾ ਨੂੰ ਦੋ ਸੌ ਰੁਪਆ ਦੇ ਦਈਦਾ।
ਨਹੀਂ ਨਹੀਂ, ਠੀਕ ਐ ਠੀਕ ਐ ਜੀ।
ਹੂੰ, ਮਿਹਨਤ ਤੇ ਬਹੁਤ ਆ ਉਹਨਾਂ ਦੀ ਦਿਨ ਦੇ ਪੰਜ ਛੇ ਸਲਵਾਰਾਂ ਕੱਢਣੀਆਂ। ਹਾਂ ਫਿਰ ਇਹ ਇੱਕ ਦਿਨ ਸਲਵਾਰਾਂ ਕੱਢੀਆਂ ਇੱਕ ਦਿਨ ਕਮੀਜ਼ਾਂ ਕੱਢ ਲਈਆਂ ਸਾਰਿਆਂ ਨੇ ਕੰਮ ਤਾਂ ਬਹੁਤ ਅੱਛਾ ਚੱਲਦਾ ਵਾ। ਹਾਂਜੀ, ਹ ਅਸੀ ਗੱਲ ਨੀ ਹੈ ਹਾਂ ਹੋਰ ਜਿਹੜੇ ਸੂਟ ਸਾਾਂਟ ਮੈਂ ਰੱਖੇ ਹੋਏ ਨੇ ਉਹ ਵੀ, ਤੁਸੀਂ ਵੀ ਲੋ ਨਾ। ਦੋ -ਚਾਰ ਸੂਟ ਮੇਰੇ ਕੋਲੋਂ, ਭਾਬੀ ਵਾਸਤੇ ਕਰੋ ਕੋਈ
ਲਵਾਂਗਾ ਉਹਦੇ ਲਵਾਂਗਾ, ਵਾਈਫ ਵਸਤੇ ਲਵਾਂਗਾ ਮੇਰੇ ਨਾਲ ਕੁਛ ਦਰਜੀ ਦੂਜੇ ਵੀ ਰ ਜੇੈਂਸ ਕੁੜ ਕੁਰਤੇ -ਪਜਾਮੇ ਸੀਆ ਕਰੇ। ਜਿਹੜੇ
ਅੱਛਾ -ਅੱਛਾ।
ਹਾਂ
ਕਰਾਂਗੀ ਵੈਸਾ, ਦੇਖ ਰਖਾਂਗੇ ਇਸ ਸਾਦਾ ਵੀ ਕੋਈ ਅ ਸਿਆਡੇ ਵੀ ਬੱਚੇ ਬੱਚੇ ਨੇ, ਉਹਨਾਂ ਦੇ ਵੀ ਫੇਰ ਕੁੜਤੇ- ਪਜਾਮਿਆਂ ਦਾ ਥੋੜਾ ਦਾ ਵੀ ਸਾਨੂੰ ਦਿੱਕਤ ਆਉਂਦੀ। ਏ ਮੈਂ ਵੀ ਇਹ ਸੋਚਦੇ ਪਈ ਸੀ ਜੋ ਗੱਲ ਤੁਸੀਂ
ਉਹ ਬੀਬੀਆਂ ਦੇ ਤਾਂ ਬੜੇ ਟੇਲਰ ਰਹੇ ਕੋਈ ਜੈਂਟਸ ਦਾ ਵੀ ਕੋਈ ਟੇਲਰ ਨਾ ਰੱਖੋ।
ਹਾਂ-ਹਾਂ-ਹਾਂ
ਹਾਂ, ਸਾਡਾ ਵੀ ਇੱਕ ਰਿਸ਼ਤੇਦਾਰ ਹੈ ਉਹ ਵੀ ਟੇਲਰ ਏ ਜੈਂਸ ਉਹ ਪਰ ਸਾਡੇ ਨਹੀਂ ਸੀਂਦਾ।
ਅੱਛਾ ਉਹ ਵੀ ਕੁੜਤੇ- ਪਜਾਮੇ ਨੀ ਸੀਂਦਾ।
ਅਪ ਸੀਂਦਾ ਕੱਪੜੇ ਸਾਡੇ ਤੇ ਸੁਣਦਾ ਹੀ ਨੀ। ਗੱਲ ਹੀ ਨਹੀਂ ਸੁਣਦਾ। ਉਹ
ਅੱਛਾ।
ਹਾਂ ਪਤਾ ਨੀ ਕੀ ਹਿਸਾਬ ਮੈਂ ਕਹਿੰਦਾ ਯਾਰ ਤੂੰ ਜੈਂਸ ਬੰਦੇ ਬੰਦਿਆਂ ਦੇ ਸੀ।
ਹਾਂ, ਉਹ ਬਾਈ, ਉਹ ਕੁੜਤੇ ਮੁਸ਼ਕਿਲ ਨੇ, ਮੁਸ਼ਕਿਲ ਵੀ ਨੀ ਹੈ ਸਿੱਧੇ ਤਰੋਪੇ ਨੇ ਪਰ ਜਿਹੜੀ ਗੁਲਾਟੀ ਤੀਰਾ ਇਹ ਚੀਜ਼ਾਂ ਹੁੰਦੀਆਂ ਨਾ ਇਹਨਾਂ ਤੇ ਬਹੁਤ ਟੈਮ ਲੱਗਦਾ ਤੇ ਫੇਿਰ ਖਰਚਾ ਇੰਨਾ ਲੱਗਦਾ। ਲੱਗਦਾ। ਤੇ ਉਸ ਹਿਸਾਬ ਨਾਲ ਫਿਰ ਉਹ ਦਿੰਦੇ ਨੀ ਆ। ਅਗਲੇ ਕਹਿੰਦੇ ਨੇ ਜੀ ਇਹ ਇੰਨਾ ਕੁ ਕੰਮ ਸਿੱਧੇ ਤਰੋਪੇ ਨੇ ਤੁਸੀਂ ਇੰਨ ਕੁ ਪੈਸੇ ਮੰਗਦੇਓ ਅੱਠ ਸੌ ਰੁਪਇਆ ਸਵਾਈ ਹੈ ਕੁੜਤੇ ਪਜਾਮੇ ਦੀ ਜ ਹਜ਼ਾਰ ਰੁਪਇਆ
ਏਨੂੰ ਆਸਾਨ ਕੰਮ ਕਰਦੀ ਨਾ ਬੀਬੀਆਂ ਕੰਮ ਇਨਾ ਔਖਾਆਂ ਕੁੜ- ਕੁੜਤੇ ਪਜਾਮੇ ਥੋੜ੍ਹੀ ਸਫਾਈ ਵੀ ਦੇਣੀ ਪੈਂਦੀ ਪੂਰੀ
ਬਸ ਬਸ ਇਹੀ ਤੇ ਸਾਰੀ ਗੱਲ ਏ, ਗੱਲਤ ਵਿੱਚ ਜੋ ਹੈਵੇ ਸਫ਼ਾਈ ਪੂਰੀ ਨਾ ਉਹ ਇਹ ਤੇ ਫੇਰ ਅਗਲੇ ਉਹ ਕਰਦੇ ਨੇ ਨਹੀਂ ਮੈਂ ਵੇਖਾਂਗੀ ਜ਼ਰੂਰ ਅਸੀਂ ਵੀ ਛੋਟੇ ਬੱਚਿਆਂ ਵਾਸਤੇ ਬਣਵਾਉਣੇ ਹੁੰਦੇ ਨਾ ਸਾਨੂੰ ਵੀ ਦਿੱਕਤ ਆਉਂਦੀ
ਕਰੋ
ਚਲੋ ਕਰਨੇ ਆ ਕੋਸ਼ਿਸ਼ ਦੱਸਿਆ ਜਾੇ ਚੰਗਾ ਕੀਤਾ ਜੇ ਸਾਨੂੰ ਦੱਸਿਆ ਜੇ ਬਈ ਚਲੋ
ਹਾਂ ਨਾਲ ਕੱਪੜੇ ਵੀ ਰੇਡੀਮੇਡ ਕੱਪੜੇ ਵੀ ਲਿਆ ਕੇ ਰੱਖੋ ਕੋ ਵਧੀਆ ਜੇ ਕੱਪੜੇ ਕੋਈ ਹੂ
ਰੇਡੀਮੈਂਟ ਹਾਂ ਤੇ ਗੱਲ ਠੀਕ ਹੈ ਤੇ ਮਟ ਵੀ ਕੱਪੜਾ ਲਿਆ ਕੇ ਕੀ ਹਾਲ ਐ ਔ ਠੀਕ ਐ ਕਰਨੇ ਆ ਕੋਸ਼ਿਸ਼
ਤੇ ਮਸ਼ੀਨਾਂ ਤੁਸੀਂ ਲੋਕਲ ਰੱਖੀਆਂ ਸੀ ਕਿ ਬਾਹਰ ਦੀਆਂ ਮਸ਼ੀਨਾ
ਨਹੀਂ ਨਹੀਂ ਸਾਡੇ ਕੋਲ ਵਧੀਆ ਮਸ਼ੀਨਾਂ ਰੱਖ ਕੇਹਾ ਨਾ ਜੈਕ ਦੀਆਂ ਮਸ਼ੀਨਾਂ ਨੇ ਚਾਰ
ਅੱਛਾ
ਅੱਕ ਹੈਗੀ ਪੰਜ ਮਸ਼ੀਨਾਂ ਨੇ ਸਾਡੇ ਕੋਲ ਜੈਕ ਦੀਆਂ ਮਸ਼ੀਨਾਂ ਨੇ ਪਾਣੀ ਆਕਣ
ਵਾਹਜੀ ਵਾਹ ਨਹੀਂ ਮਸ਼ੀਨਾਂ ਤੇ ਵਧੀਆ ਚਾਹੀਦੀਆਂ ਤੇ
ਮਸ਼ੀਨਾਂ ਦੀ ਹੂ ਪਹਿਲੇ ਖਰਚਾ ਕਰਨਾ ਪੈਂਦਾ ਫੇਰ ਬੰਦਾ ਥੋੜੀ ਬਹੁਤੀ ਕਮਾਈ ਆਉਂਦੀ ਹੈ ਪਹਿਲੇ ਤਾਂ ਕਰਨਾ ਹੀ ਪੈਂਦਾ ਨਾ ਘਾਟਾ ਕਰ ਲਏ ਪਹਿਲੇ ਬੰਦਾ ਤੇ ਚਲੋ ਬਾਅਦ ਵਿੱਚ ਮੁਨਾਫ਼ਾ ਹੋ ਹੀ ਜਾਂਦਾ
ਅੱਜ ਕੱਲ੍ਹ ਇੱਕ ਮਸ਼ੀਨ ਆ ਰਹੀ ਵੋਲਵੋ ਦੀ ਬੜੀ ਵਧੀਆ ਮਸ਼ੀਨ ਹੈਗੀ ਹੈ ਥੋੜੀ ਮਹਿੰਗੀ ਹੈ ਉਹ ਪੱਚੀ ਕੁ ਹਜ਼ਾਰ ਰੁਪਏ ਦੀ ਹੈਗੀ ਮਸ਼ੀਨ
ਹੋ ਬਹੁਤ ਜ਼ਿਆਦਾ
ਉਹ ਪਰ ਬੜੀ ਸਪੀਡ ਹੈਗੀ ਉਹਦੀ ਬੜੀ ਜਲਦੀ ਸੀਂਦੀ ਕਪ ਹਾਂ
ਹੂੰ ਪੱਚੀ ਹਜ਼ਾਰ ਬਹੁਤ ਜਿਅ
ਸਾਡੇ ਇੱਕ ਭੈਣ ਜੀ ਹੈਏਗੀ ਦਿੱਲੀ ਉਹਨਾਂ ਨੇ ਰੱਖੀ ਦੀ ਮਸ਼ੀਨ, ਹਾਂ ਉਹ ਏਡੀ ਸਪੀਡ ਉਹਨਾਂ ਦੀ ਉਹ ਤੇ ਮੇਰੇ ਖਿਆਲ ਨਾਲ ਪੰਦਰਾਂ ਮਿੰਟ 'ਚ ਸੂਟ ਤਿਆਰ ਕਰ
ਵਾਹਿਗੁਰੂ- ਵਾਹਿਗੁਰੂ ਇੰਨੀ ਤੇਜ਼ ਮਸ਼ੀਨ ਏ।
ਭੈਣ ਜੀ। ਤੇ ਜੇ ਮਸ਼ੀਨ ਵੀ
ਅੱਛਾ ਇਹ ਤੇ ਵਾਹਵਾ ਬਈ ਮਾਲ ਹੋ ਗਈ। ਕਰਾਂਗੇ ਕਿਸੇ ਲਈ ਉਹਨਾਂ ਦੇ ਵੀ ਦਰਸ਼ਨ
ਹਾਂ ਜ਼ਰੂਰ ਪਤਾ ਆਇਆ ਜੇ ਨਾ ਤੁਹਾਨੂੰ ਦਰ ਕਰਾਵਾਂਗੇ।
ਠੀਕ ਹੈ ਜੀ ਠੀਕ ਕਿਆ ਉਹ ਹੂੰ ਹੋਰ
ਬਸ ਜੀ ਵਧੀਆ।
ਤੇ ਹੋ ਕੇ ਕੱਪੜੇ ਸੀਂਦੇ ਨੇ।
ਵੈਸੇ ਸ਼ੌਕੀਆਂ ਤੌਰ ਤੇ ਸੀਂਦੇ ਨੇ ਵੈਸੇ ਕਿਰਪਾ ਬੜੀ ਉਹਨਾਂ ਤੇ ਕੋਈ ਜਿਵੇਂ ਪਿਆਰ ਲਾਵੇ ਆਪਣਾ ਉਹ ਉਹਨਾਂ ਦੇ ਸਊਟ ਸ਼ੀਟ ਦਿੰਦੇ ਨੇ ਹਾਂਜੀ ਹਾਂ ਮਸ਼ੀ ਮਸ਼ੀਨ ਬੜੀ ਵਧੀਆ ਰੱਖੀ। ਕਿ ਮੈਂ ਆਪ ਹੈਰਾਨ ਹੋ ਗਿਆ ਵੇਖ ਵੋਲਵੋ ਦੀ ਮਸ਼ੀਨ ਵੋਲਵੋ
ਮੈਨੂੰ ਵੀ ਉਹਨਾਂ ਦਾ ਨੰਬਰ ਦਿਓ ਕਿਸੇ ਤੇ ਮੈਂ ਵੀ ਫੇਰ ਵੇਖਣੀ ਆ।
ਹਾਂ
ਹਾਂ ਬਈ ਉਹਨਾਂ ਨੇ ਕਿਹੜੀ ਮਸ਼ੀਨ ਰੱਖੀ ਇਹ ਉਹਨਾਂ ਨੂੰ ਕਹਿੰਦੀ ਆ ਮੈ ਦੱਸੋ ਮੈਂ ਵੀ ਇੱਕ ਮਸ਼ੀਨ ਲੈ ਆਉਂਦੀ ਆਂ ਫਿਰ ਹੋਰ ਕੀ ਇਹਨਾਂ ਵਿੱਚੋਂ ਇੱਕ ਅੱਧੀ ਵੇ ਹਾਂ ਹੋ
ਹਾਂ ਉਹ ਮਸ਼ੀਨ ਦਾ ਵੱਧ ਕਿ ਉਹ ਕੰਮ ਬੜੀ ਕੱਟਦੀ ਹੈ ਬੜਾ ਕੰਮ ਕੱਢਣਗੇ।
ਅੱਛਾ ਹੂੰ। ਅੱਛਾ ਅੱਛਾ ਅੱਛਾ, ਨਹੀਂ ਤਾਂ ਠੀਕ ਐ ਦੱਸਿਆ। ਤੁਸੀਂ ਮੈਨੂੰ ਬੜਾ ਵਧੀਆ ਬਾਈ ਜਿਹੜੀ ਆ ਮ ਹੂੰ ਤੇ ਉਹਦਾ ਨਾਮ ਵੀ ਤੇ ਹੋਏਗਾ ਨਾ ਅੱਛਾ ਅੱਛਾ ਬੋਲਵੋ।
ਹੂੰ।
ਅੱਛਾ ਮਸ਼ੀਨ ਦਾ ਨਾਮ ਵੀ ਬੋਲਵੋ ਐ।
ਹਾਂਜੀ ਹਾਂਜੀ।
ਅੱਛਾ।
ਚਲੋ ਹੋਰ
ਠੀਕ ਠਾਕ ਹੁਣ ਬੱਚਿਆਂ ਤੇ ਹੈ ਕਿਧਰੇ। ਤਿਆਰੇ ਸ਼ਿਆਰੇ ਨਹੀਂ ਜਾਣਦੇ।
ਕਰਦੇ ਪਏ ਜਾਣਾ ਪਰ ਗਰਮੀ ਬੜੀ ਐ ਕਿ ਕਰ ਜਾ ਕੇ ਕਿੱਧਰ
ਅੱਛਾ ਗਰਮੀ ਬਾਹਰ ਨੀ ਐ। ਜਦੋਂ ਜਿਹਦੇ ਘਰ ਜਾਓ ਫੇਰ ਉਹਨਾ ਨੇ ਤੇ ਏਸੀ ਚ ਹੀ ਬਿਠਾਣਾ।
ਹਾਂ, ਪਰ ਨਹੀਂ ਕਈ ਘਰ ਹੈਗੇ ਕਈਆਂ ਕੋਲ ਨਹੀਂ ਹੁੰਦਾ ਏਸੀ।
ਹਾਂ, ਇਹ ਵੀ ਹੈ ਇਹ ਵੀ ਗੱਲ ਐ ਹੂੰ।
ਆਪਣਾ ਆਪਣਾ ਸਾਬ ਐ।
ਹਾਂ, ਬਸ ਬਸ ਬਸ। ਗੱਲ ਤਾਂ ਸਾਰੀ ਠੀਕ ਆ ਤੁਹਾਡੀ। ਹੂੰ ਤੋਂ ਨਾ। ਹੋਰ ਹੈ ਕੋਈ ਕੰਮ ਕੁਮ ਤੁਹਾਡੇ ਜਾਂ ਇਸ ਤਰ੍ਹਾਂ ਢਿੱਲਾ ਐ।
ਨਹੀਂ, ਕੰਮ ਤੇ ਠੀਕ ਚੱਲ ਰਿਹਾ ਜੀ ਸਾਡਾ
ਅੱਛਾ। ਕਿਹੜਾ ਅੱਛਾ ਅੱਛਾ ਅੱਛਾ ਅੱਛਾ। ਮੈਂ ਸੋਚਦੀ ਪਈ ਸੀ ਮੈਂ ਕਿਹਾ ਵੀ ਡਰਾਈ ਫਰੂਟ ਨਾ ਸਾਨੂੰ ਥੋੜਾ ਜਿਹਾ ਚਾਹੀਦਾ ਸੀਂ ਕਿਲੋ। ਕਿੱਲੋ ਬਦਾਮ ਦੇ ਗਿਰੇ ਪਰ ਮੈਂ ਸੋਚ ਚਲ ਫਿਰ ਠੀਕ ਹੈ, ਮੈਂ ਬਾਅਦ ਚ ਤੁਹਾਨੂੰ ਕਰਨੀ ਆ ਗੱਲ ਹੈਂ।
ਚਲੋ, ਠੀਕ ਹੈ ਜੀ ਠੀਕ ਹੈ।
ਠੀਕ ਹੈ ਜੀ। ਠੀਕ